ਸਤਿ ਸ੍ਰੀ ਕਾਲ ਅੰਟੀ ਜੀ
ਕੀ ਹਾਲ ਏ
ਬਸ ਵਧੀਆ ਜੀ
ਕਿੱਥੇ ਗਏ ਸੀ ਕਿੰਨੇ ਦਿਨ ਹੋ ਗਏ ਫੋਨ ਈ ਨੀ ਕਰਦੇ ਤੁਸੀਂ
ਹਾਂਜੀ ਹਾਂਜੀ ਮੈਂ ਸਵੇਰੇ ਕੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਕੀਤਾ ਸੀ ਸਵੇਰੇ ਫੋਨ ਤੁਸੀਂ ਬਿਜੀ ਹੇਗੇ ਸੀ
ਅੱਛਾ ਫੇਿਰ ਮੈਂ ਨਾ ਫਿਰ ਮੈਂ ਚਲੀ ਗਈ ਸੀਗੀ ਤੇ ਤਾਂ ਨੀ ਬੈਕ ਕੋਲ ਕਰ ਪਾਈ ਤੁਹਾਨੂੰ ਮੈਂ
ਹੋਰ ਸੁਣਾਓ ਕੀ ਕਰਦੇ ਪੇਏ ਸੀ
ਬਸ ਕੁਛ ਨੀ ਹੁਣ ਰਾਤ ਦੀ ਰੋਟੀ ਦੀ ਤਿਆਰੀ ਕਰਨ ਲੱਗੇ ਆ ਸਬਜ਼ੀ ਬਨਾ ਲਈ ਏ ਪ੍ਰਸ਼ਾਦੇ ਬਨਾਨੇ ਆ ਜਦੋਂ ਆਣਗੇ ਤਾਂ ਬਣਾ ਦਾਂਗੇ ਗਰਮ ਗਰਮ
ਠੀਕ ਏ ਜੀ ਕੀ ਬਣਾਇਆ ਜੇ
ਅੱਜ ਬੈਂਗਨ ਆਲੂ ਦੀ ਸਬਜ਼ੀ ਬਨਾਈ ਏ ਹਾਂ ਹਾਂਜੀ ਨ ਵੀਕੂ ਪਿੰਕੂ ਤਾਂ ਸੁੱਤਾ ਹੋਇਆ ਛੋਟੇ ਵਾਲਾ ਵੱਡਾ ਚੱਲਾ ਆਪਣੀ ਮਾਸੀ ਘਰ ਏ ਆਹ ਮਾਸੀ ਘਰ ਚੱਲਾ ਹੁਣੇ ਚੱਲਾ ਬਸ ਓਦੇ ਜੀਜੂ ਆਏ ਨੇ ਅਜੇ ਮਾਸੜ ਜੀ ਉਹਦੇ ਤੇ ਕਹਿੰਦਾ ਮੈਂ ਜਾਨਾ ਮੈਂ ਕਿਹਾ ਫਿਰ ਜਾਓ ਜੀ ਹਾਂ
ਹ
ਛੋਟਾ ਤਾਂ ਸੁੱਤਾ ਹੋਇਆ
ਹਾਂ ੳਹ ਸੁੱਤਾ ਏ ਸੋਦਾ ਜ਼ਿਆਦਾ ਏ
ਹਾ ਕਿੱਥੇ ਸੁਣਦਾ ਹੈਗਾ ਆਂਦੇ ਆਂਦੇ ਆਟੋ ਵਿੱਚ ਸੁੱਤਾ ਆਪਨੀ ਮਾਸੀ ਘਰ ਗਿਆ ਸ ਦੂਸਰੀ ਦੇ ਘਰ ਅੱਜੇ ਸਾਰੀ ਦਿਹਾੜੀ ਉੱਥੇ ਰਹੇ ਆ ਸ਼ਾਮੀ ਆਏ ਆ ਆਦੇ ਵੇਲੇ ਆਟੋ ਵਿੱਚ ਸੋ ਗਿਆ
ਅੱਛਾ ਜੀ ਅੱਛਾ ਜੀ
ਹਾਂਜੀ ਹਾਂਜੀ ਹਾਂਜੀ ਹੋਰ ਮੈਂ ਫਰਿੱਜ ਲੈਣਾ ਸੀ ਦੱਸੋ ਕਿਹੜਾ ਲਈਏ
ਫਰਿਜ ਦੇ ਵਿੱਚ ਵੀ ਕਈ ਆ ਗਿਆ ਹਾਂਜੀ ਮੈਂ ਕਿਹਾ ਫਰਿਜ ਤਾਂ ਵ ਹੈਗਾ ਬੜੇ ਬੜੇ ਵਧੀਆ ਹੈਗੇ ਨੇ ਫਰਿਜ ਤੇ
ਅੱਛਾ ਡਬਲ ਡੋਰ ਵਾਲਾ ਲਈਏ ਸਿੰਗਲ ਵਾਲਾ ਲਈਏ ਕਿਹੜਾ ਵਧੀਆ ਰਹਿੰਦਾ
ਇਹੀ ਇਹ ਡਬਲ ਡੋਰ ਵਾਲਾ ਹੀ ਵਧੀਆ ਹੁੰਦਾ ਹਾਂਜੀ ਹਾਂਜੀ
ਹ ਬਸ ਫਿਰ ਓਹੀ ਲਾ ਆ ਫਿਰ ਫਰਿਜ ਨਾ ਗਰਮੀ ਵੀ ਬੜੀ ਹੈਗੀ ਆ ਤੇ ਬਰਫ ਬੁਰਾ ਸਾਡੇ ਕੋਠੇ ਦਾ ਕੂਲਿੰਗ ਹੁੰਦੀ ਨੀ ਪਈ ਆ ਫਰਿਜ ਵਿੱਚ ਬਰਫ ਜੰਮਦੀ ਨੀ ਪਈ ਇੰਨੀ
ਐਸਾ ਕਿਉਂ ਕਮਰਾ ਗਰਮ ਕਰਕੇ
ਹਾਂਜੀ ਹਾਂਜੀ ਕੁਛ ਕਾਫੀ ਪੁਰਾ ਵੀ ਹੋ ਗਿਆ ਨਾ ਹੁਣ ਸੋਚ ਰਿਹਾ ਕਿ ਨਵਾਂ ਲੈ ਲਈਏ
ਹਾਂਜੀ ਹਾਂਜੀ ਨਾ ਚਲੋ ਠੀਕ ਹੈ ਚੰਗੀ ਗੱਲ ਹੈਗੀ ਲੈਣਾ ਚਾਹੀਦਾ ਨਵਾਂ ਹੀ ਲੈਣਾ ਚਾਹੀਦਾ ਮੈਂ ਤੇ ਅਸੀਂ ਪਤਾ ਕੀ ਕੀਤਾ ਸੀ ਅਸੀਂ ਕੀ ਕੀਤਾ ਸੀ ਕੁਛ ਛੱਤ ਤੇ ਨਾ ਚੁੰਨਾ ਹੁੰਦਾ ਚੁੰਨਾ ਅਸੀਂ ਅਸੀਂ ਉਹ ਫਿਰ ਲਿਆ ਸੀ ਉਹ ਨਾਲ ਬੜਾ ਫਰਕ ਪੈ ਗਿਆ ਸੀ
ਅੱਛਾ
ਹਾਂਜੀ ਹਾਂਜੀ ਸਾਰੀ ਜਗ੍ਹਾ ਕਰਤਾ ਫੈਕਟਰੀ ਤੇ ਵੀ ਕਰਤਾ ਹੈ ਉਧਰ ਵੀ ਕਰਹਾ ਹਾਂਜੀ ਹਾਂਜੀ ਹਾਂਜੀ ਹਾਂਜੀ ਪਤਾ ਕੀ ਕਰੋਗਾ ਤੁਹਾਨੂੰ ਦੱਸ ਕਿਸ ਤਰ੍ਹਾਂ ਪੈਂਦਾ ਹੈ ਹਾਂਜੀ ਪਹਿਲੇ ਲਿਆਓ ਚੂਨਾ ਲਿਆਓ ਬਜ਼ਾਰੋਂ
ਠੀਕ ਹੈ
ਅੱਧਾ ਕਿੱਲੋ ਦਾ ਪੈਕੇਟ ਮਿਲ ਜਾਏਗਾ ਤੁਹਾਨੂੰ ਇੱਕ ਸੌ ਸੱਤਰ ਦੇ ਕਰੀਬ ਇੱਕ ਸੌ ਸੱਤਰ ਰੁਪਏ ਠੀਕ ਹੈ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਸੀ ਮਿੰਟ ਲਿਆਓ ਓ ਚਾਲੀ ਰੁਪਏ ਦਾ ਪੈਕੇਟ ਹੈਗਾ ਓਹ ਹ ਪਾਣਾ ਜਰੂਰੀ ਐ ਓ ਪਤਾ ਕੀ ਕਰੇਗਾ?
ਹੂੰ ਓ ਤਾਂ ਪਕੜ ਹੋਵੇਗੀ।
ਪਕੜ ਕਰ ਲਏਗਾ ਇੱਕ ਇੱਕ ਪਕੜ ਕਰ ਲੇਗਾ ਇੱਕ ਸੀਮਿੰਟ ਵਾਈਟ ਹੀ ਲਿਆਣਾ। ਹਾਂਜੀ-ਹਾਂਜੀ ਤੇ ਓਸ ਤੋਂ ਬਾਦ ਫੇਵੀਕੋਲ ਲਓ ਤੇ ਥੋੜਾ ਜਾ ਲੂਣ ਪਾ ਲੋ ਨਮਕ-ਨਮਕ ਤਾਂ ਠੰਡਾ ਹੁੰਦਾ ਠੰਡਾ ਹੁੰਦਾ ਠੰਡਾ। ਤੇ ਪਹਿਲੇ ਤੇ ਤੁਸੀਂ ਕਰਨਾ ਏ ਚੁੰਨਾ ਈ ਪਿਓਨਾ ਹੋਣਾ ਓ ਸਾਰਾ ਸਮਾਨ ਮਟੀਰੀਅਲ ਨੂੰ ਨੀ ਪਾਣਾ ਮੌਕੇ ਤੇ ਪਾਣਾ ਹਾਂਜੀ-ਹਾਂਜੀ ਓ ਫਿਰ ਜੰਮ ਜੇਗਾ ਇਦੇ ਸਮਿੰਟ ਪਾਓਗੇ ਸਮਿੰਟ ਜਮ ਜਾਉਗਾ ਚੁਨਾ ਨਾ ਪਹਿਲੇ ਤੇ ਪਾਣਾ ਲੋਹੇ ਦੇ ਰਾਮ ਵਿਚ ਹੁਣ ਐਸਟ ਰਾਮ ਨਹੀਂ ਹਾਂ ਚੁੱਲਾ ਹੁੰਦਾ ਨਾ ਚੁੱਲਾ ਹੁੰਦਾ ਓ ਹੀਟ ਹੁੰਦੀ ਐ ਦੀ ਬੜੀ ਗਰਮ ਜਦੋਂ ਹਾਂਜੀ ਜੋ ਡੱਲੇ ਵਾਲਾ ਚੂਨਾ ਹੁੰਦਾ ਨਾ ਪਾਣੀ ਪੈਂਦਾ ਓ ਪਟਾਕੇ ਮਾਰਦਾ ਤੇ ਬੜੀ ਗਰਮ ਹੁੰਦਾ ਓ ਤੇ ਓ ਜੇੜਾ ਪਲਾਸਟਿਕ ਵਾਲਾ ਭਾਂਡਾ ਹੈਗਾ ਨਾ ਓਨੂੰ ਪਾੜ ਦੇਗਾ ਹਾਂ ਹਾਂਜੀ-ਹਾਂਜੀ ਤੇ ਓਨੂੰ ਲੋਹੇ ਦੇ ਭਾਂਡੇ ਹਾਂਜੀ-ਹਾਂਜੀ ਤੇ ਹੋ ਤੋਨੂੰ ਲੋਹੇ ਦੇ ਭਾਂਡੇ ਵੀ ਜੇ ਤੁਸੀਂ ਪਾਣਾ ਤੇ ਚੌਵੀ ਘੰਟਿਆਂ ਵਾਸਤੇ ਤੇ ਓਨੂੰ ਭਿਗੋ ਕੇ ਰੱਖਣਾ ਤੇ ਓਨੂੰ ਜਦੋਂ ਚੌਵੀ ਘੰਟੇ ਹੋ ਜਾਣਗੇ ਫਿਰ ਉਸ ਤੋਂ ਬਾਦ ਉਨੂੰ ਬਾਲਟੀ ਵਿੱਚ ਛਾਣ ਲੈਣਾ ਜਿਸ ਤਰ੍ਹਾਂ ਪੇਲੇ ਕਲੀ ਕਰਦੇ ਸੀ ਨਾ।
ਹਾਂਜੀ-ਹਾਂਜੀ ਮੈਂ ਸਮਝ ਗੀ ਕਿਸੇ ਮਲਮਲ ਦੇ ਕੱਪੜੇ ਚ ਛਾਣ ਲਿਆ।
ਹਾਂ ਬਸ ਓਦੀ ਛਲਣੀ ਆ ਆਟੇ ਦੀ ਚਈ ਛਾਨਨੀ ਹੋਵੇ ਓਰੇ ਚ ਛਾਲ ਲਈ। ਤੇ ਉਸ ਤੋਂ ਬਾਦ ਉਰੇ ਵੀ ਆਪਣਾ ਬਾਲਟੀ ਵਿੱਚ ਲੈ ਕੇ ਤੇ ਓਦੇ ਵਿੱਚ ਓ ਜੇੜਾ ਹੈਗਾ ਸਮਿੰਟ ਹੈਗਾ ਤੇ ਜੋ ਵੀ ਹੈਗਾ ਨੂਨ ਹੈਗਾ ਤੇ ਓਹ ਸਾਰਾ ਫੇਵੀਕੋਲ ਪਾ ਕੇ ਘੋਲ ਲ ਫੇਸ ਓਨੂੰ ਨਾ ਬਸ ਛੱਤ ਤੇ ਜਾ ਕੇ ਨਾ ਬੋਕਰ ਲਲੋ ਜਾਂ ਓ ਕਲੀ ਵਾਲੇ ਬੁਰਸ਼ ਲੱਲਓ ਓਨਾ ਫੈਲਾ ਦੇਵੋ ਓਨੂੰ ਫੈਲਾ ਦੇਵੋ।
ਅੱਛਾ ਪੈਰਾਂ ਤੇ ਤਾਂ ਨੀ ਲੱਗੇਗਾ ਪੈਰ ਤਾਂ ਨੀ ਖ਼ਰਾਬ ਹੋਣਗੇ। ਅੱਛਾ ਠੀਕ
ਕੋਨੇ ਤੋਂ ਓ ਕਰਦੇ-ਕਰਦੇ-ਕਰਦੇ-ਕਰਦੇ-ਕਰਦੇ। ਪੋੜੀਆਂ ਵਾਲਾ ਆ ਜਾਣਾ ਬਾ ਓ ਚ ਮਾ ਥੱਲੇ ਚੱਲ ਜਾਣਾ। ਤੇ ਅਸੀਂ ਜਿਸ ਤਰ੍ਹਾਂ ਕੀਤਾ ਸੀ ਨਾ ਅਸੀਂ ਤੇ ਅੱਧਾ ਕਰਤਾ ਛੱਤ ਅੱਧੀ ਛੱਤ ਕਰਤੀ ਇੱਕ ਦਿਨ ਕੀਤੀ ਦੋ ਘੰਟੇ ਟੇ ਲਗਾਏ ਆਪਣੇ ਆਪ ਈ। ਤੇ ਅੱਧੀ ਛਤ ਕਰਤੀ ਅੱਧੀ ਛਤ ਕਰਤੀ ਤੇ ਅਸੀਂ ਕਿਹਾ ਚੱਲ ਦੇਖਦੇ ਆ। ਅਸੀਂ ਪਹਿਲੇ ਕਮਰੇ 'ਚ ਗਏ ਨਾ ਕਮਰੇ 'ਚ ਗਏ ਪੂਰਾ ਹੀਟ ਮਾਰਦਾ ਪਿਆ ਸੀ। ਜਦੋਂ ਦੂਸਰਾ ਕਮਰਾ ਦੂਰੇ ਦੂਸਰੇ ਕਮਰੇ ਗਏ ਓਨੇ ਕੋਈ ਹੀਟ ਨਹੀਂ ਮਾਰੀ ਪੱਖਾ ਚਲਾਇਆ ਉਹਨੇ ਠੰ ਠੰਡੀ ਹਵਾ ਆ ਗ ਰੀ ਪਤਾ ਕੀ ਹੁੰਦਾ ਆ ਹਾਂ ਜੇ ਲੈਂਟਰ ਤਪ ਜੇ ਨਾ ਤੇ ਪੱਖਾ ਚਲਾਉਦੇ ਆ ਕਮਰੇ ਦੀ ਗਰਮੀ ਹੁੰਦੀ ਏ ਮਗਰ ਪੱਖਾ ਚਲਾਨ ਨਾਲ ਨਾ ਉ ਪਰੋ ਦੀ ਹੋਰ ਗਰਮੈਸ ਆਂ ਦੀਐ ਸਰੀਰ ਤੇ ਤੇ ਓ ਚੀਜ਼ ਓ ਕੰਟਰੋਲ ਹੋ ਜਾਂਦੀ ਏ। ਤੇ ਓ ਕਰਦਾ ਅੱਧਾ ਕਰਤਾ ਸੀ। ਤੇ ਮੈਂ ਸ਼ਾਮੀ ਜਦੋਂ ਸ਼ਾਮੀ ਜਦੋਂ ਗਿਆ ਨਾ ਉੱਪਰ ਛੱਤ ਤੇ ਗਿਆ। ਤੇ ਮੈਂ ਜਦੋਂ ਪੈਰ-ਪੈਰ ਰੱਖਿਆ ਨਾ ਜਿਤੇ ਰੋ ਨੀ ਕੀ ਤਾ ਸੀ ਤੇ ਓ ਤੇ ਪੈਰ ਰੱਖਿਆ ਤੇ ਓ ਤੇ ਹੀਟ ਮਾਰਦਾ ਪਿਆ ਸੀ ਪੈਰ ਨੂੰ ਜਿਹੜਾ ਚੂਨ ਜਿਹੜਾ ਚੂਨੇ ਵਾਲਾ ਸੀ ਉਹਦੇ ਤੇ ਪੈਰ ਰਹਿ ਗਿਆ ਉਹ ਠੰਢਾ ਸੀ। ਹਾਂ ਇਹ ਚੱਕਰ ਇਨਾ ਇੰਨਾ ਫਰਕ ਪੈ ਗਿਆ ਸੀ ਛੱਤ ਤੇ ਜਾ ਕੇ ਹਾਂ ਏਧਰ ਪੈਰ ਰੱਖਿਆ ਗਰਮ ਉੱਥੇ ਪੈਰ ਰੱਖਦਾ ਪਿਆ ਵਾਂ ਠੰਡਾ- ਠੰਡਾ ਫੇਰ ਪੂਰੀ ਛੱਤ ਤੇ ਕਰ ਪੂਰੀ ਛੱਤ ਤੇ ਕਰਦਾ ਤੇ ਆਪਣਾ ਅੰਦਰ ਠੰਡਾ ਹੋ ਗਿਆ ਫਿਰ ਅਸੀਂ ਫੈਕਟਰੀ ਤੇ ਕੀਤਾ ਫੈਕਟਰੀ ਤੇ ਗਰਮੀ ਪੈ ਰਹੀ ਸੀ ਬੜੀ ਤੇ ਜਿਸ ਦਿਨ ਕੀਤਾ ਉਸ ਤੋਂ ਬਾਅਦ ਤੇ ਮਤਲਬ ਕਿ ਹਾਲ ਵਿੱਚ ਗਰਮੀ ਨਹੀਂ ਸਾਰੇ ਕਹਿੰਦੇ ਹਾਂ ਵੀ ਠੰਡਕ ਸਾਰੇ ਮੰਨ ਗਏ ਸਾਰੇ ਕਹਿੰਦੇ ਹਾਂ ਵੀ ਠੰਡਕ ਏ। ਅੰਦਰ ਬਾ ਤੋਂ ਕਾਮ ਕਰ ਗਿਆ ਇਹ ਚੀਜ਼ ਕਾਮ ਕਰ ਗਈ।
ਹਾਂ ਪੰਜ ਛੇ ਸੌ ਰੁਪਏ ਦਾ ਖਰਚਾ ਹੋਣਾ ਜ਼ਿਆਦਾ ਤਾਂ ਨਹੀਂ ਆਇਆ ਹੋਣਾ।
ਮੇਰਾ ਲੱਗਿਆ ਸੀ ਸਾਡੇ
ਅੱਛਾ ਬਸ ਫ ਤਾਂ ਕੁਛ ਵੀ ਨਹੀਂ ਹੈਗਾ।
ਬਸ ਮੇਨ ਚੂਨਾ ਹੀ ਤੇ ਹੈਗਾ ਬਸ ਚੂਨਾ ਹੈਗਾ ਜਿਹੜਾ ਇੱਕ ਸੌ ਸੱਤਰ ਰੁਪਏ ਦਾ ਚੂਨਾ ਹੈਗਾ।
ਹੂੰ ਚੂਨਾ ਯਾਨੀ ਕਿ ਕੋਈ ਪਤਲਾ -ਪਤਲਾ ਲਗਾਨਾ ਕੀ ਗਾੜਾ- ਗਾੜਾ ਲਗਾਨਾ।
ਗਾੜੋ ਲਾ ਲਓ ਪਤਾ ਲ ਗਾੜਾ ਲਾਓ ਜਿਆਦਾ ਫਾਇਦਾ ਹੈਗਾ ਜਿੰਨੀ ਮੋਟੀ ਪਰਤ ਹੋਏਗੀ ਨਾ ਉਹ ਓਨਾ ਠੰਡ ਹਾਂਜੀ ਠੰਡ ਊਗੀ ਇਹ ਤਾਂ ਪਤਾ ਕਿ ਬੈਨੀਫਿਟ ਹੈਗਾ ਜਿਹੜਾ ਵਾਈਟ ਚੀਜ਼ ਹੁੰਦੀ ਨਾ ਵਾਇਟ ਚੀਜ਼ ਜਦੋਂ ਸੂਰਜ ਦੀ ਕਿਰਨਾਂ ਪੈਂਦੀਆਂ ਨਾ। ਜਿਹੜੀ ਵਾਈਟ ਚੀਜ਼ ਹੁੰਦੀ ਹੈ ਨਾ ਸੂਰਜ ਦੀ ਕਿਰਨਾਂ ਨੂੰ ਥੱਲੇ ਨਹੀਂ ਆਉਣ ਦਿੰਦਾ ਉਹ ਫੈਲਾ ਦਿੰਦਾ। ਜਿਨ ਫਲਾਨ ਦੇ ਕਾਰਨ ਨਾ ਉਹ ਕਰਨ ਗਰਮੈਸ਼ ਨਹੀਂ ਬਣ ਪਾਉਂਦੀ ਇੱਕ ਚੀਜ਼ ਸਿੱਧੀ ਟਕਰਾ ਰਹੀ ਏ। ਇੱਕ ਚੀਜ਼ ਟਕਰਾਉਣ ਤੋਂ ਬਾਅਦ ਬੈਕ ਮਾਰ ਜਾਂਦੀ। ਵ ਵ ਵਾਈਟ ਕੰਮ ਹੈ ਕਰਦਾ ਇੱਕ ਚੂਨਾ ਠੰਡਾ ਵੀ ਹੁੰਦਾ। ਨਮਕ ਵੀ ਠੰਡਾ ਹੁੰਦਾ ਹੈ ਬ ਇਹ ਫਾਇਦਾ ਇਹ ਫਾਇਦਾ ਬੜਾ ਫ਼ਰਕ ਪਿਆ ਸਾਨੂੰ ਇੱਕ ਚੀਜ਼ ਦਾ ਨਾ ਬੜਾ ਫਰਕ ਪਿਆ। ਦੇਖੋ ਬੜਾ ਬੁਰਾ ਬੜਾ ਹੋ ਜਾਂਦਾ ਸੀ, ਬੁਰਾ ਹਾਲ ਹੋ ਜਾਂਦਾ ਸੀ, ਇੱਕ ਤੇ ਪੱਖਾ ਚਲਾਦੇ ਸੀ। ਗਰਮੀ ਗਰਮ ਹਵਾ ਆਦੀ ਸੀ, ਜਦੋਂ ਦਾ ਅਸੀਂ ਇਹ ਕੰਮ ਕੀਤਾ। ਨਾ ਗਰਮ ਹਵਾ ਹੀ ਹੈ, ਨਾ ਪੱਖੇ ਤੋਂ ਠੰਡੀ ਹਵਾ ਜਿਸ ਤਰਾ ਤੁਸੀਂ ਮਕਾਨ ਨਵਾਂ ਲੈਣਾ ਤੇ ਆਪਣਾ ਉੱਪਰ, ਇਹ ਕੰਮ ਕਰਦੇ ਨਾ,
ਅੱਛਾ,
ਵਧੀਆ ਹੋਜੇਗਾ, ਮਤਲਬ ਉੱਪਰ ਵਾਲਾ ਪੋਰਸ਼ਨ ਤੁਹਾਡਾ ਆ ਵਧੀਆ ਹੋ ਜਾਏਗਾ ਠੰਡਾ ਹੋ ਜ
ਹਾਂਜੀ, ਕੋਈ ਨੀ ਹੁਣ ਤੁਸੀਂ ਆਹ ਵਧੀਆ ਚੀਜ਼ ਦੱਸੀ ਏ ਗੀ ਮੈਂ ਕਰਵਾਵਾਂਗੀ ਇਹਨਾਂ ਨੂੰ ਕਹਿੰਦੀ ਹ ਸਰਦਾਰ ਜੀ ਨੂੰ ਲਿਆ ਕੇ ਦੇਣ ਫਿਰ ਤੇ ਬਾਰਿਸ਼ ਦੇ ਪਾਣੀ ਨੂੰ ਨਾਲੇ ਕਤਾ ਨੀ ਰੂੜੇ ਕਾ ਤਾ ਨੀ ਉੱਪਰੋਂ ਦੀ ਜਿਵੇਂ ਬੜੀ ਬਾਰਿਸ਼ ਆਈ।
ਨਾ-ਨਾ-ਨਾ-ਨਾ ਸਾਡਾ ਕੁਛ ਨਹੀਂ ਜੰਮ ਗਿਆ ਸੀਮਿੰਟ ਪਾ ਤੀ ਸੀ ਨਾ ਅਸੀ, ਸੀਮਿੰਟ ਅਸੀਂ ਅਹ ਤਿੰਨ ਚਾਰ ਪੈਕੇਟ ਪਾਤੇ ਸੀ ਸੀਮਿੰਟ ਤੇ, ਤੇ ਉਹ-ਉਹ ਤੇ ਸੀਮਿੰਟ ਨੇ ਪੜ ਵਾਈਟ ਸੀਮਿੰਟ ਸੀ। ਸੀਮਿੰਟ ਵੀ ਵਾਈਟ ਹੀ ਬਣ ਉਹ ਇਝ ਪਕੜ ਕਰ ਗਿਆ, ਪੱਥਰ ਬਣ ਗਿਆ ਉਹਦੇ ਚੀਪਕ ਗਿਆ। ਹਾਂਜੀ-ਹਾਂਜੀ, ਸੀਮੈਂਟ ਨਾ ਤੇ ਜਿਸਦਾ ਉੱਪਰ ਤੇ ਈ ਪਕੜ ਈ ਕਰ ਲਈਏ ਪੂਰੀ, ਪਕੜ ਲ ਪਕੜ ਲਿਆ, ਪੂਰਾ ਕੋਈ ਦਿੱਕਤ ਨੀ ਆਈ ਕੋਈ ਕੁਛ ਨੀ ਆਈ।
ਹਾਜੀ, ਹੂੰ-ਹੂੰ ਚਲੋ ਫਿਰ ਤਾ ਵਧੀਆ ਹੈਗਾ ਫਿਰ ਤਾਂ,
ਹਾਂਜੀ-ਹਾਂਜੀ ਜਿਹੜੇ ਪੁਰਾਣੇ ਮਕਾਨ ਹੁੰਦੇ ਸੀ, ਨਾ ਜਿਸ ਤਰ੍ਹਾਂ ਪੁਰਾਣੇ ਮਕਾਨ ਹੁੰਦੇ ਸੀ। ਉਹ ਚੂਨੇ ਦੇ ਚੁੰਨੇ ਦੇ ਬਣਾਏ ਹੁੰਦੇ ਸੀ, ਮਿੱਟੀ ਦੇ ਹੁੰਦੇ ਸੀ। ਚੁੰਨੇ ਤੇ ਹੁੰਦੇ ਸੀ ਬੜੇ,
ਹਾਂ ਠੰਡੇ ਹੁੰਦੇ ਸੀਗੇ ਹਾਂ ਇਹ ਤਾਂ ਹੈਗਾ। ਹੁਣ ਅੱਜ-ਕੱਲ ਬਸ ਨਵੀਆਂ ਗੱਲਾਂ, ਨਵੇਂ ਪੱਕੇ ਬਸ ਸੀਮਨ ਲਾ ਗਿਆ ਈ ਤਾਂ,
ਜੀ ਹਾਂਜੀ ਪਹਿਲਾਂ ਇੱਕ ਮੰਜ਼ਿਲ ਹੁੰਦੀ ਸੀ, ਤੇ ਚਲੋ ਬਈ ਸਿੰਗਲ ਪੋਰਸ਼ਨ ਹੁੰਦਾ ਸੀ। ਚੂਨੇ ਦੇ ਬੰਨੇ ਹੁੰਦੇ ਸੀ, ਉੱਪਰੋਂ ਛੱਤਾਂ ਉਹਦੀਆਂ ਦੇ ਸੀ ਮਿੱਟੀ ਦੀਆਂ ਗਾਰੇ ਦੀਆਂ, ਬੜੀ ਠੰਡਾ ਅੰਦਰ ਬੜੀ ਠੰਡਾ ਹੁੰਦੀ ਸੀ। ਹੁਣ ਅੱਜ-ਕੱਲ ਤੇ ਦੁਬਾਰਾ ਵੀ ਤ
ਹਾਂਜੀ, ਐ ਤਾ ਹੈਗਾ।
ਬਰਸਾਤ ਹੋਈ ਸੀ ਸਾਡੇ ਇੱਥੇ? ਬਸ ਹਾਂਜੀ ਬਦਲੀ ਆਈ ਸੀ, ਛੋਟੀ ਜਿਹੀ ਬਦਲੀ ਆਈ ਸੀ ਬਸ ਬਸ ਐ ਸਮਝ ਲਓ। ਵੀ ਆਪਣੇ ਏਰੀਏ ਚ ਬਰਸਾਤ ਐ ਹਾ, ਅੱਛਾ ਜੀ। ਸਾਡੇ ਐਥੇ ਛੋਟੇ, ਸਮਝ ਲਓ, ਕਿਲੋਮੀਟਰ ਤੱਕ ਬਸ ਹਾਂ ਕੋਈ ਛੋਟੀ ਜਿਹੀ ਬਦਲੀ ਜੀ ਐ
ਉਹ ਫੇਰ ਤਾਂ ਬਹੁਤ ਜਿਆਦਾ ਗਰਮੀ ਹੋ ਜਾਂਦੀ ਫਿਰ ਬਾਅਦ ਚ ਤਾ,
ਉਹ ਤੇ ਭੜਾਸ ਹੋ ਗਈ ਸੀ, ਬੜੀ ਬਹੁਤ ਸਵਾ ਅੱਧੀ ਗਰਮੀ ਅੱਧੇ ਘੰਟੇ ਬਸਾਦ ਜੀ ਬਸ, ਬਹੁਤ ਸਵਾ ਬੰਦੇ ਨੂੰ ਬਦਰੀ ਅੱਗੇ ਗਈ ਫਿਰ ਧੂਫ ਨੀ ਕਰਦੀ।
ਇਹ ਤਾਂ ਹੈਗਾ ਹਾਂਜੀ-ਹਾਂਜੀ,
ਹਾਂਜੀ-ਹਾਂਜੀ, ਐ ਤਾ ਕਰਿਆ ਬਦਲੀ ਆਈ ਸੀ ਮਾੜੀ ਮੋਟੀ ਜੀ ਅੱਜ ਮੇਵਾ ਔ ਗਈ ਔ ਗਈ। ਤੇ ਪਹਿਲੇ ਤਾਂ ਚਲੋ ਜੀ ਆ ਗਈ ਬਦਲੀ, ਅਸੀਂ ਕਿਹਾ ਚਲੋ ਵਧੀਆ ਹੋ ਗਿਆ ਕੰਮ, ਬਸ ਆ ਕੇ ਚਲੀ ਗਈ ਚਲੋ ਠੀਕ ਐ ਜੀ, ਰਗਦਾ ਵਾ ਫਿਰ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਹ ਕੋਈ ਅਵਾਜ਼ ਨਹੀਂ